ਹੈਲੋ ਹਾਂ ਸਤਿ ਸ਼੍ਰੀ ਕਾਲ ਕੀ ਹਾਲ ਚਾਲ ਤੁਹਾਡੇ
ਬਹੁਤ ਵਧੀਆ ਜੀ ਤੁਸੀਂ ਸੁਣਾਓ ਸਾਡੇ ਵੀ ਵ ਵਧੀਆ ਹੋਰ ਕੀ ਕਰਦੇ ਪਏ ਸੀ ਬਸ ਜੀ ਲੰਚ ਦੀ ਤਿਆਰੀ ਕਰਕੇ ਹਟੇ ਆਂ ਚਲੋ ਵ ਦੀਆਂ ਗੱਲ ਹੈ ਹਾਂਜੀ ਹਾਂਜੀ ਬਸ ਵਧੀਆ ਮੈਂ ਸੋਚਦੀ ਪਈ ਸੀ ਅੱਜ ਕੱਲ੍ਹ ਦੇਖੋ ਆਪਾਂ ਵਿਹਲੇ ਬੈਠ ਜ਼ਰਾ ਜਰਾ ਵਿਲਾ ਹੋ ਜਾਂਦੇ ਨੇ ਮੋਬਾਇਲ ਫੋਨ ਲੈ ਕੇ ਬਹਿ ਜਾਨੇ ਹਾਂ
ਬਿਲਕੁਲ ਜੀ ਬਿਲਕੁਲ ਇਹ ਆਮ ਪ੍ਰੋਬਲਮ ਹੋ ਗਈ ਹੁਣ ਬਿਲਕੁਲ ਵੱਡੇ ਤਾਂ ਵੱਡੇ ਦੇਖੋ ਬੱ
ਬੱਚੇ ਵੀ ਸਾਰਾ ਦਿਨ ਮੋਬਾਇਲ ਫੋਨ ਚਾਹੀਦਾ ਸਹੀ ਗੱਲ ਹੈ ਇਹਦੇ ਨਾਲ ਫਿਰ ਸਾਨੂੰ ਨੁਕਸਾਨ ਵੀ ਤਾਂ ਕਿੰਨਾ ਹੋਣ ਲੱਗ ਗਿਆ ਨਾ
ਬਿਲਕੁਲ
ਹਾਂ ਨਹੀਂ ਉਹ ਤਾਂ ਸਾਡੇ ਉੱਪਰ ਆਪ ਦਿਓ ਉੱਪਰ ਡਿਪੈਂਡ ਹੈ ਆਪਾਂ ਕਿਸ ਕਿਸ ਤਰ੍ਹਾਂ ਨਾਲ ਯੂਜ ਕਰਦੇ ਹਾਂ ਕੀ ਆਪਾਂ ਉਹਦਾ ਇਸਤੇਮਾਲ ਕਰਦੇ ਹਾਂ ਕਿ ਉਸਦਾ ਮਿਸਯੂਜ ਕਰਦੇ ਹਾਂ ਤੁਹਾਨੂੰ ਪਤਾ ਹੀ ਹੈ
ਬਿਲਕੁਲ ਬਿਲਕੁਲ ਅਸੀਂ ਤਾਂ ਚਲੋ ਸਿਆਨੇ ਵੱਡੇ ਆ ਤਾਂ ਅਸੀਂ ਤਾਂ ਮਿਸਯੂਜ ਨਹੀਂ ਕਰਦੇ ਬਟ ਬੱਚੇ ਦੇਖਦੇ ਹੋ ਤੁਸੀਂ ਮੈਂ ਉਹਨੂੰ ਨਿਊਜ਼ ਦੇਖੋ ਥੋੜੇ ਟਾਈਮ ਦੀ ਪਹਿਲੇ ਸੁਣ ਰਹੀ ਸੀਗੀ ਇਹ ਕੋਈ ਜੋ ਗੇਮਸ ਗੇਮਸ ਜੋ ਚੱਲ ਰਹੀਆਂ ਨੇ ਅੱਜ ਕੱਲ੍ਹ ਇੱਕ ਕੋਰੀਅਨ ਗੇਮ ਚੱਲੀ ਸੀਗੀ ਤਿੰਨ ਭੈਣਾਂ ਸੀਗੀਆਂ ਹਨਾ ਕੋਰੀਅਨ ਦੇ ਸਿਸ ਤੇ ਉਹਦੇ ਚੱਕਰ ਦੇ ਵਿੱਚ ਗੇਮ ਦੇ ਵਿੱਚ ਸੁਸਾਈਡ ਕਰ ਲਈ ਸੀ ਤਿੰਨਾਂ ਭੈਣਾਂ ਨੇ
ਉਹ ਕਿੰਨਾ ਉਹ ਵੀ ਤਾਂ ਹੋਇਆ ਸੀ ਨਾ ਕਿ ਗੇਮ ਦੇ ਚੱਕਰ ਚ ਬੱਚਿਆਂ ਨੇ ਕੀ ਆਪਦੇ ਪਿਓ ਦਾ ਅਕਾਊਂਟ ਲਾ ਦਿੱਤਾ ਐਵੇਂ ਪਿਓ ਦੇ ਅਕਾਊਂਟ ਚ ਉਹ ਮੋਬਾਈਲ ਚ ਖੇਲਦਾ ਪਿਆ ਸੀ ਉਹ ਪੇਮੈਂਟ ਸਾਰੀ ਖਰਾ ਹੋ ਗਈ ਉਹਦੇ ਨਾਲ ਕਿੰਨਾ ਨੁਕਸਾਨ ਹੋਇਆ ਸੀ
ਬਿਲਕੁਲ ਕਹਿ ਰਹੀ ਆ ਬੱਚਿਆਂ ਦਾ ਕੁਛ ਨੀ ਪਤਾ ਚੱਲਦਾ ਬੱਚੇ ਅੱਜ ਕੱਲ ਫੋਨ ਸਾਰਾ ਕੰਮ ਬੱਚਿਆਂ ਦਾ ਫੋਨ ਤੇ ਆਉਂਦਾ ਹੈ ਹਨਾ ਕਿ ਹੁਣ ਪੇਰੈਂਟਸ ਵੀ ਹਰ ਟਾਈਮ ਤਾਂ ਨਾਲ ਨਹੀਂ ਬੈਠ ਸਕਦੇ
ਬਿਲਕੁਲ ਠੀਕ ਕਿਹਾ ਤੁਸੀਂ
ਜੋ ਵਰਕਿੰਗ ਨੇ ਚਲੋ ਅਸੀਂ ਤਾਂ ਹਜੇ ਜੋ ਵਰਕਿੰਗ ਨੇ ਉਹ ਤਾਂ ਬਿਲਕੁਲ ਹੀ ਧਿਆਨ ਨੀ ਰੱਖ ਸਕਦੇ
ਓ ਉਹ ਤਾਂ ਫਿਰ ਉਹੀ ਕਰਦੇ ਨੇ ਉਹਨਾਂ ਦੇ ਘਰ ਵਿੱਚ ਸਰਵੈਂਟ ਵਗੈਰਾ ਹੁੰਦੇ ਨੇ ਸਰਵੈਂਟ ਤੁਹਾਨੂੰ ਪਤਾ ਹੀ ਹੈ ਜਾਂ ਵੱਡੇ ਬਜ਼ੁਰਗ ਵੀ ਹੁੰਦੇ ਨੇ ਉਹ ਵੀ ਬੱਚਿਆਂ ਤੇ ਕਿੰਨਾ ਕੁ ਦੇਖ ਲਣਗੇ ਉਹਨਾਂ ਨੂੰ ਵੀ ਇੰਨਾ ਨ ਪਤਾ ਲੱਗਦਾ ਉਹ ਉਹ ਤਾਂ ਵਸ ਇਹੀ ਕਹਿੰਦੇ ਨੇ ਆਪਾਂ ਪੜ੍ਹਾਈ ਕਰਦੇ ਪਏ ਹਾਂ ਫੋਨ ਨਾਲ ਪਤਾ ਨੀ ਪੜ੍ਹਾਈ ਕਰਦੇ ਹੈ ਕਿ ਕੀ ਕਰਦੇ ਨੇ ਉਹ ਤਾਂ ਪਰਮਾਤਮਾ ਮਾਈ ਜਾਂਦਾ
ਮੋਬਾਇਲ ਦੇ ਵਿੱਚ ਸਭ ਕੁੱਛ ਹੀ ਹੈ ਚਾਹੇ ਤੁਸੀਂ ਚੰਗੀ ਚੀਜ਼ ਸਕਿੱਲ ਸਿੱਖ ਲਓ ਉਹਦੇ ਤੋਂ ਚਾਹੇ ਤੁਸੀਂ ਉਹਦੇ ਤੋਂ ਆਪਣਾ ਟਾਈਮ ਵੇਸਟ ਕਰ ਲੋ
ਸਹੀ ਗੱਲ ਹੈ ਆਪੋ ਤਾਂ ਆਪਦੇ ਉੱਪਰ ਡਿਪੈਂਡ ਹੈ ਸਾਡੇ ਉੱਤੇ ਕਈ ਦੇਖੋ ਬੱਚੇ ਤਾਂ ਤੁਸੀਂ ਦੇਖੇ ਹੋਣਗੇ ਉਹ ਮਤਲਬ ਆਪਾਂ ਜਿਵੇਂ ਸਾਡੇ ਬੱਚੇ ਔਨਲਾਈਨ ਔਫਲਾਈਨ ਟਿਊਸ਼ਨ ਜਾਂਦੇ ਨੇ ਉਹ ਫੋਨ ਵਿੱਚ ਹੀ ਟਿਊਸ਼ਨ ਪੜ੍ਹ ਲੈਂਦੇ ਨੇ ਔਰ ਕਿੰਨੇ ਨੰਬਰ ਵਧੀਆ ਲੈ ਕੇ ਆਉਂਦੇ ਨੇ ਪੜ੍ਹਾਈ ਦਾ ਪੜ੍ਹਾਈ ਵਾਸਤੇ ਕਿੰਨਾ ਯੂਜ਼
ਬਿਲਕੁਲ ਬਿਲਕੁਲ ਬਿਲਕੁਲ ਇਨਾ ਕੰਟੈਂਟ ਹੈ ਪੜ੍ਹਾਈ ਲਈ ਤ ਦੇੋ ਟੈਂ ਲਈ ਟਵਲਥ ਲਈ ਸਾਰੀ ਕਲਾਸਾਂ ਲਈ ਅਵੇਲਏਬਲ ਅਜ ਕਲ
ਹੈਗਾ ਯੂਟਿਊਬ ਤੇ ਤੁਸੀਂ ਜਿਹੜਾ ਮਰਜ਼ੀ ਸੱਚ ਚ ਮਾਰ ਲੋੋ ਉਹਰ ਚੈਟ ਜੀ ਪੀ ਟੀ ਨਾਲ ਲਿਆ ਕਿਸੇ ਵੀ ਨਾਲ ਤੁਸੀਂ ਜਿਹੜੇ ਮਰਜ਼ੀ ਕੁਸ਼ਚਨ ਆਨਸਰ ਬਣਾਵਾ ਲਓ
ਬਿਲਕੁਲ ਬਿਲਕੁਲ ਬਿਲਕੁਲ ਉਹੀ ਤਾਂ ਹੈ ਬਿਲਕੁਲ ਫਾਇਦਾ ਹੈ ਕਿਉਂਕਿ ਦੇਖੋੁਣ ਬੱਚੇ ਕਈ ਹੈ ਜਿਹੜੇ ਸਕੂਲ ਬਹੁਤ ਦੂਰ ਜਾਂਦੇ ਤੇ ਤਾਂ ਪੇਰੈਂਟਸ ਨੂੰ ਉਹ ਨੂੰ ਫੋਨ ਤੁਨ ਵੀ ਦੇਣਾ ਹਨ ਲ ਵੈਸੇ ਤਾਂ ਜੇ ਸਕੂਲ ਜਾਓ ਆਪਣਾ ਟੀਚਰਸ ਤਾਂ ਰੱਖ ਲੈਂਦੀਆਂ ਨੇ ਸਬਮਿਟ ਹੋ ਜਾਂਦੇ ਆ ਫੋਨ ਬੱਚਿਆਂ ਦੇ
ਪਰ ਹੁਣੇ ਇਹ ਤਾਂ ਫੋਨ ਤਾਂ ਸਕੂਲਾਂ ਚ ਅਲਾਓ ਹੈ ਨਹੀਂ ਰਹਦੇ ਪਰ ਉਹੀ ਹੈ ਜਿਹੜੇ ਬੱਚੇ ਥੋੜ੍ਹੇ ਵੱਡੇ ਹੋ ਜਾਂਦੇ ਆ ਉਹਨਾਂ ਲਈ ਹੋਏਗਾ ਜਿਹੜਾ ਆਪਸ ਚ ਪੈਦਲ ਵਗੈਰਾ ਜਾਂਦੇ ਨੇ ਵੈਸੇ ਤਾਂ ਸਕੂਲਾਂ ਵਿੱਚ ਤਾਂ ਮੈਂ ਕਹਿੰਦੀ ਹਾਂ ਬਿਲਕੁਲ ਹੀ ਨੀ ਅਲਾਓ ਹੋਣਾ ਚਾਹੀਦਾ ਨਹੀਂ ਤਾਂ ਬੱਚੇ ਬੱਚਿਆਂ ਨੇ ਉੱਥੇ ਵੀ ਜਿਹੜਾ ਮਾੜਾ ਮੋਟਾ ਪੜ੍ਹਨਾ ਉਹ ਵੀ ਨਹੀਂ ਪੜ੍ਹਨਾ ਫਿਰ
ਉਹ ਤਾਂ ਗੱਲ ਥੋੜ੍ਹੀ ਸਹੀ ਹੈ ਨਹੀਂ ਲੇਕਿਨ ਫੋਨ ਲੈ ਲੈਂਦੇ ਨੇ ਕਿ ਜਦੋਂ ਬੱਚੇ ਦੀ ਛੁੱਟੀ ਹੁੰਦੀ ਉਸ ਟਾਈਮ ਬੱਚੇ ਨੂੰ ਦੇ ਦਿੰਦੇ ਨੇ ਕਿ ਜਿੱਦਾਂ ਵੀ ਜਿਨਾਂ ਦੇ ਬੱਚਿਆਂ ਦਾ ਪਤਾ ਕਰਨਾ ਕਿੱਥੇ ਹੈ ਕਿੱਦਾਂ ਨਹੀਂ ਹੈ
ਵੀ ਸਾਡੇ ਇੱਥੇ ਨੀ ਹੈ ਮੈਂ ਕਿਉਂ ਕਹਾਂ ਇਹਣੇ ਜਾਂ ਕੋਈ ਨੀ ਹੈ ਕਿ ਬ ਬੱਚਾ ਸਕੂਲ ਚ ਫੋਨ ਲੈ ਕੇ ਅਲਾਓ ਹੋਏ
ਹਮ ਹਮ ਨਹੀਂ ਬਿਲਕੁਲ ਸਹੀ ਗੱਲ ਹੈ ਹੋਣਾ ਵੀ ਨਹੀਂ ਚਾਹੀਦਾ ਲੇਕਨ ਕਹਿੰਦਾ ਵੀ ਉਹ ਗੱਲ ਹੈ ਪੇਰੈਂਟਸ ਨੂੰ ਚਿੰਤਾ ਹੋ ਜਾਂਦੀ ਜਿਹੜੇ ਵਰਕਿੰਗ ਕਿ ਬੱਚਾ ਸਕੂਲ ਤੋਂ ਘਰ ਪਹੁੰਚਿਆ ਨਹੀਂ ਪਹੁੰਚਿਆ ਕਿੱਦਾਂ ਬੱਚੇ ਨੂੰ ਪਤਾ ਕਰੇਗਾ ਉਹ
ਠੀਕ ਹੈ ਬਟ ਉਹੀ ਹੁੰਦਾ ਫਿਰ ਦੇਖੋ ਬੱਚਿਆਂ ਸਕੂਲ ਵਿੱਚ ਲੈ ਕੇ ਜਾਂਦੇ ਬੱਚਿਆਂ ਨੇ ਜਿੰਨੇ ਬੱਚੇ ਨੇ ਝੂਠ ਬੋਲਣਾ ਉਹਨੇ ਬੋਲ ਹੀ ਦੇਣਾ
ਬਿਲਕੁਲ ਉਹ ਤਾਂ ਹੈਹੀ ਹੈ ਬਿਲਕੁਲ ਸਹੀ ਗੱਲ ਹੈ ਉਹ
ਬਟ ਇਹ ਹੈ ਕਿ, ਇਹ ਹੈ ਕਿ, ਚਲੋ ਕਈ ਵਾਰ ਈ ਕੀ ਹੁੰਦਾ ਆਪਾਂ ਨੈਵੀਗੇਸ਼ਨ ਵਗੈਰਾ ਔਨ ਹੁੰਦੀ ਹੈ। ਆਪਾਂ ਲਾਈਵ ਲੋਕੇਸ਼ਨ ਵਗੈਰਾ ਮੰਗ ਮੰਨ ਲੈਂਦੇ ਆ ਉਸ ਕਰਕੇ ਕਈ ਵਾਰ ਫਾਇਦਾ ਵੀ ਹੋ ਜਾਂਦਾ ਦੇਖੋ ਪੇਰੈਂਟਸ ਨੂੰ ਜਿਹੜਾ ਵਰਕਿੰਗ ਹੁੰਦੇ ਨੇ
ਬਿਲਕੁਲ। ਬਿਲਕੁਲ ਕਿਤੇ ਬੱਚੇ ਨੇ ਜਾਣਾ ਹੈ। ਕਿਤੇ ਦੂਰ ਨੇੜੇ ਹੋਈ ਹੋ ਨਾ ਜੀ ਪੀ ਐਸ ਆਪਣਾ ਔਨ ਕਰੋ ਪਤਾ ਲੱਗਦਾ ਬੱਚਾ ਕਿੱਥੇ ਹੈਗਾ, ਕਿੱਥੇ ਨੀ ਹੈਗਾ, ਹਾਂਜੀ।
ਜਿਵੇਂ ਕਈ ਅੱਜ ਕੱਲ੍ਹ ਦੀ ਕੁੜੀਆਂ ਵੀ ਜਿਵੇਂ ਵਰਕਿੰਗ ਹੋ ਗਈਆਂ ਨੇ ਤਾਂ ਬੰਦਾ ਨੂੰ ਅਹ ਨੀ ਕਿੱਥੇ ਦੂਰ ਗਈ ਹੈ ਜੋਬ ਲਈ ਤਾਂ ਬੰਦੇ ਨੂੰ ਮਾਂ- ਪਿਓ ਨੂੰ ਇੰਨੀ ਟੈਂਸ਼ਨ ਨਹੀਂ ਹੁੰਦੀ ਫਿਰ। ਕਿ ਜੀਪੀ ਔ ਲੋਕੇਸ਼ਨ ਨਾਲ ਦੇਖਦੇ ਰਹਿੰਦੇ ਨੇ ਕਿ ਸਾਡਾ ਬੱਚਾ ਕਿੱਥੇ ਪਹੁੰਚ
ਹਮ ਬਿਲਕੁਲ- ਬਿਲਕੁਲ ਸਹੀ ਕਹਿ ਰਹੇ ਹੋ।
ਫਾਇਦਾ ਹੋ ਗਿਆ ਨਾ। ਸਾਨੂੰ ਇਹ ਸਭ
ਹਾਂਜੀ, ਬਿਲਕੁਲ, ਚਲੋ ਜੋ ਬੱਚੇ ਸਿਆਣੇ ਆ ਉਹ ਤਾਂ ਸਮਝ ਜਾਂਦੇ ਆ ਥੋੜੇ ਛੋਟੇ ਹੈ ਦੇਖੋ ਮੈਂ ਦੇਖਦੀ ਹਾਂ, ਬਿਲਕੁਲ ਜੋ ਹੈਗੇ ਛੇ -ਸੱਤ ਮਹੀਨੇ ਦੇ ਬੱਚੇ ਵੀ ਹੈ। ਉਹ ਰੋਟੀ ਜਦ ਖਾਣਗੇ ਜਦੋ ਫੋਨ ਚੱਲ ਰਿਹਾ ਹੋਏਗਾ ਨਹੀਂ ਤਾਂ ਰੋਟੀ ਨੀ ਖਾਣਗੇ ਔਹ।
ਉਹ ਵੀ ਆਦਤਾ ਪਾਈ
ਬਿਲਕੁਲ ਜੀ, ਬਿਲਕੁਲ ਅਸੀਂ ਪਾਈ ਹਾਂ ਆਪਣੇ ਆਪ ਨੂੰ ਬਿਲਕੁਲ ਬਲੇਮ ਕਰਾਂਗੇ ਅਸੀਂ ਇਸ ਚੀਜ਼ ਲਈ।
ਅਹ ਅ ਕਿਉਂਕਿ ਇੰਨੇ ਛੋਟੇ ਬੱਚੇ ਨੂੰ ਦੇਖੋ ਮੇਰੇ ਹਿਸਾਬ ਤੋਂ ਕੋਈ ਸਮਝ ਨੀ ਹੁੰਦੀ ਦੀ, ਔਹ ਆਪਾਂ ਆਪ ਹੀ ਫੋਨ ਵਖਾ-ਵਖਾ ਕਿ ਆਪਾਂ ਬਿਜ਼ੀ ਹਾਂ ਚੱਲ ਤੂੰ ਫੋਨ ਵੇਖ ਲੈ ਥੋੜੀ ਦੇਰ ਉਹ ਬੱਚੇ ਨੂੰ ਫਿਰ ਉਵੀ ਜਈ ਆਦਤ
ਆਦਤ ਪੈ ਜਾਂਦੀ ਏ। ਬਿਲਕੁਲ ਮੈਂ ਦੇਖਦੀ ਆ ਨਾ ਕਿ ਬੱਚੇ ਨੂੰ ਜੇ ਉਹ ਗਾਣੇ ਲਗਾਤੇ ਜਾਂ ਬੱਚੇ ਨੂੰ ਰਾਈਮਸ ਲਗਾਤੀਆਂ, ਤਾਂ ਬੱਚਾ ਖਾਣਾ ਉਦੋਂ ਤੱਕ ਖਾਏਗਾ ਜੱਦ ਤੱਕ ਉਹ ਸੁਣ ਰਿਹਾ, ਦੇਖ ਰਿਹਾ। ਉਹ ਜਿੱਥੇ ਲਾਈਟ ਬੰਦ ਹੋਈ ਉਹਦੀ ਬੱਚਾ ਬਸ
ਸਹੀ ਗੱਲ ਏ। ਪ ਪਰ ਫੋਰਨ ਕੰਟਰੀ ਚ ਤਾਂ ਏ ਇਹ ਸਭ ਚੀਜ਼ਾਂ ਲਈ ਇੰਨਾ ਨਹੀਂ ਹੈ, ਕਿਉਂਕਿ ਉੱਥੇ ਤਾਂ ਪੇਰੈਂਟਸ ਫਿਰ ਵੀ ਆਪਦੇ ਬੱਚਿਆਂ ਦਾ ਕਈ ਦਾ ਕਈ ਨੇ ਦੇਖਿਆ ਵੀਡੀਓ ਉਹ ਕਾਫ਼ੀ ਮਤਲਬ ਏ ਸਭ ਚੀਜ਼ ਇੱਕ ਫੈਮਿਲੀ ਵਿਖਾਈ ਸੀ। ਮਤਲਬ ਉਹਨਾਂ ਨੇ ਆਪਦੇ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਹੀ ਰੱਖਿਆ ਦਾ ਸੀ।
ਬਹੁਤ ਅੱਛੀ ਗੱਲ ਏ। ਬਿਲਕੁਲ।
ਔਰ ਇੱਥੇ ਤਾਂ ਵੇਖੋ ਬੱਚੇ ਹਰ ਇੱਕ ਬੱਚਾ ਅੱਜ ਕੱਲ ਤਾਂ ਹਰ ਇੱਕ ਜਣੇ ਕੋਲ ਇੱਕ ਯਾਂ ਦੋ ਕਈਆਂ ਕੋਲ ਦੋ-ਦੋ ਮੋਬਾਇਲ ਵੀ ਹੈਗੇ।
ਬਿਲਕੁਲ ਮੋਬਾਇਲ ਵੀ ਨੇ ਫਿਰ ਬਾਕੀ ਦੂਸਰੇ ਗੈਜਟਸ ਵੀ ਏ ਚਾਹੇ ਤੁਸੀਂ ਟੈਬਲੇਟ ਲੈ ਲਓ, ਚਾਹੇ ਤੁਸੀਂ ਲੈਪਟੋਪ ਲੈ ਲਓ ਆਲਮੋਸਟ ਸਭ ਬੱਚਿਆਂ ਦੇ ਕੋਲ ਅੱਜ ਕੱਲ। ਹਾਂਜੀ। ਸਕੂਲਾਂ ਦੇ ਕੰਮ ਜੋ ਆ ਗਏ ਅੱਜ ਕੱਲ
ਕੋਵਿਡ ਟਾਈਮ ਤੋਂ ਥੋੜਾ ਜ਼ਿਆਦਾ। ਹੋ ਗਿਆ ਨਾ ਕਿ ਕੋਵਿਡ ਟਾਈਮ ਤੋਂ ਜਿਆਦਾ ਫੋਨ ਵਗੈਰਾ ਆਨਲਾਈਨ ਔਰ ਫਿਰ ਕੀ ਹੁੰਦਾ ਸਕੂਲ ਵਾਲੇ ਵੀ ਔਨਲਾਈਨ ਸੈਂਡ ਕਰਦੇ ਨੇ ਸਾਰੇ ਅਸਾਈਨਮੈਂਟ ਵਗੈਰਾ ਕਰਨੇ ਹੋਮਵਰਕ ਸੈਂਡਕਰਨਾ ਪਹਿਲਾਂ ਤਾਂ ਕੀ ਸੀ ਡਾਇਰੀ ਵਿੱਚ ਵੀ ਪਵਾਉਂਦੇ ਸੀ ਬੱਚੇ ਬੱਚਿਆਂ ਨੂੰ ਚੈੱਕ ਕਰਦੀ ਸੀ ਟੀਚਰ ਪ੍ਰੋਪਰ ਸਾਈਨ ਕਰਕੇ ਦਦੀ ਸੀ ਹੁਣ ਟੀਚਰ ਵੀ ਕੀ ਕਰਦੀ ਹੈ ਉਹ ਵੀ ਟੀਚਰਾਂ ਵੀ ਕੀ ਕਰਦੀਆਂ ਨੇ ਉਹ ਵੀ ਔਨਲਾਈਨ ਸੈਂਟ ਕਰ ਦਿੰਦੀਆਂ ਨੇ
ਬਿਲਕੁਲ ਬਿਲਕੁਲ ਬਿਲਕੁਲ ਬ
ਹੁਣ ਪਤਾ ਥੋੜੀ ਲਗਦਾ ਪਿਆ ਫੋਨ ਚ' ਚਲਾਉਂਦੇ ਪਏਗੇ
ਬਿਲਕੁਲ ਬਿਲਕੁਲ ਉਹੀ ਤਾਂ ਕਹਿਣੀ ਨਾ ਪੇਰੈਂਟਸ ਹਰ ਟਾਈਮ ਬਣ ਨੀ ਸਕਦੇ ਬੱਚੇ ਨਾਲ ਥੋੜਾ ਬਹੁਤ ਪੜ੍ਹ ਲੈਂਦੇ ਆ ਦੂਸਰੇ ਤਰਫ਼ ਚਲੇ ਜਾਂਦੇ ਕੀ ਪਤਾ ਚੱਲ ਰਿਹਾ ਸਾਨੂੰ
ਨਹੀਂ ਉਹ ਤਾਂ ਹੈ ਦੇਖੋ ਪੜ੍ਹਨ ਵਾਲੇ ਕਈ ਬੱਚੇ ਪੜ੍ਹਦੇ ਵੀ ਹੈ ਬਹੁਤ ਸਿੰਸੀਅਰ ਹੋ ਕੇ ਪੜ੍ਹਦੇ ਨੇ ਵਧੀਆ ਤਰੀਕੇ ਨਾਲ ਪੜ੍ਹਾਈ ਕਰਦੇ ਨੇ ਆਪਦੀ ਔਨਲਾਈਨ ਦੀ ਪਰ ਸਗੋਂ ਵਧੀਆ ਹੈ ਦੇਖੋ ਜਿਸ ਚੀਜ਼ ਦਾ ਆਪਾਂ ਨੂੰ ਫਾਇਦਾ ਮਿਲਿਆ ਹੋਇਆ ਹੈ ਕਿ ਆਪਾਂ ਬਸਾ ਕੁਛ ਉਹਦੇ ਨਾਲ ਕਰ ਸਕਦੇ ਆਂ ਤਾਂ ਕਰਨਾ ਵੀ ਚਾਹੀਦਾ ਸੀ ਹਨ
ਬਸ ਓਹੀਓ ਤਾਂ ਹੈ ਨਾ ਹੁਣ ਸਾਡੇ ਉੱਪਰ ਡਿਪੈਂਡ ਕਰਦਾ ਜਾਂ ਬੱਚੇ ਦੀ ਬੱਚਿਆਂ ਨੂੰ ਡਿਪੈਂਡ ਕਰਦਾ ਬੱਚੇ ਕਿੱਦਾਂ ਯੂਜ ਕਰਦੇ ਉਸ ਚੀਜ਼ ਦਾ
ਕਈ ਲੋਕੀ ਤਾਂ ਦੇਖੋ ਤੁਸੀਂ ਔਨਲਾਈਨ ਪੈਸਾ ਕੰਮ ਵੀ ਆਪਦਾ ਕਾਰੋਬਾਰ ਵੀ
ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਔਨਲਾਈਨ ਤਾਂ ਬਹੁਤ ਜ਼ਿਆਦਾ ਕੰਮ ਹੋ ਗਿਆ ਹਮ
ਉੱਥੇ ਮੋਬਾਈਲ ਦੇ ਥਰੂ ਹੀ ਕਰਦੇ ਹਾਂ ਇਨ ਸਭ ਚੀਜ਼ਾਂ ਨਾਲ ਹੀ ਕਰਦੇ ਹਾਂ ਆਪਾਂ ਵੀਡੀਓ ਵਗੈਰਾ ਬਣਾ ਕੇ ਪਾ ਲਈ ਅੱਜ ਕੱਲ ਤਾਂ ਲੋਕ ਸੋਸ਼ਲ ਮੀਡੀਆ ਚ ਕਿੰਨਾ ਯੂਟਿਊਬ ਚੋਂ ਕਿੰਨੀ ਅਰਨਿੰਗ
ਬਿਲਕੁਲ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ ਬਿਲਕੁਲ ਬਿਲਕੁਲ ਕਿ ਅੱਜ ਕੱਲ ਤਾਂ ਇੰਨਾ ਅੱਛਾ ਬਣ ਗਿਆ ਸੋਸ਼ਲ ਮੀਡੀਆ ਦਾ ਤੁਹਾਡੇ ਕੋਲ ਕੋਲ ਇੰਨਾ ਅੱਛਾ ਪਲੇਟਫਾਰਮ ਹੈ ਜੋ ਤੁਹਾਡੇ ਕੋਲ ਕੋਈ ਸਕਿੱਲ ਹੈਗਾ ਤੁਸੀਂ ਆਪਣਾ ਪਾਓ ਬਣਾ ਕੇ ਵੀਡੀਓ ਉਹ ਵਾਇਰਲ ਹੁੰਦੀ ਵੀਡੀਓ ਤੁਹਾਡੀ ਅ ਹਾਂ
ਚਾਹੇ ਤੁਸੀਂ ਜਿਵੇਂ ਸਹੀ ਗੱਲ ਹੈ ਬਿਲਕੁਲ ਚਾਹੇ ਤੁਸੀਂ ਦੇਖੋ ਵੀਡੀਓ ਬਣਾ ਕੇ ਪਾ ਦੋ ਜਾਂ ਫਿਰ ਕਈ ਲੋਕ ਹੁੰਦੇ ਉਹਦੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਔਡਰ ਵਗੈਰਾ ਵੀ ਆ ਜਾਂਦੇ ਨੇ
ਬਿਲਕੁਲ। ਬਿਲਕੁਲ। ਸਹੀ ਕੈ ਰਹੇ ਓ। ਬਿਲਕੁਲ ਅਜ- ਕਲ ਚਾਹੇ ਤੁਸੀਂ ਕੁਕਿੰਗ ਦੀ ਵੀਡੀਓਜ ਬਣਾ ਦੋ, ਚਾਹੇ ਅਚਾਰ ਬਣਾਲੋ, ਚਾਹੇ ਕਰੋਸ਼ੀਏ ਦਾ ਕੁਛ ਕੰਮ ਕਰਲੋ, ਕੁਛ ਵੀ ਕਰਲੋ ਤੁਸੀ ਅਜ-ਕਲ।
ਵਾਈਫ ਨੂੰ ਦੇਖੋ ਕਿੰਨਾ ਬੈਨੀਫਿਟ ਹੋ ਗਿਆ, ਕਈ ਹਾਊਸ ਵਾਈਫ ਜਿਹੜੀਆਂ ਮਤਲਬ ਤੁਸੀਂ ਵੇਖਿਆ ਹੀ ਹੋ ਉਹਨਾਂ ਨੁ ਯੂਟਿਊਬ ਚੈਨ ਕਿੰਨੇ ਫੇਮਸ ਹੋ ਗਏ ਹੋਏ ਪਏ ਨੇ। ਉਹ ਆਪ ਹੀ ਕਹਿੰਦੀਆਂ ਨੇ, ਆਪਾਂ ਉਹ ਵੀ ਟ ਧੀਰੇ- ਧੀਰੇ ਤੋਂ ਸਟਾਰਟ ਕੀਤਾ ਤਾਂ, ਆਪਾਂ ਕਿੰਨੇ ਅੱਗੇ ਵਧ
ਹਾਂਜੀ। ਬਿਲਕੁਲ- ਬਿਲਕੁਲ ਸਹੀ ਕਹਿ ਰਹੇ ਓ ਹੰ ਹਾਂਜੀ।
ਚਲੋ ਵਧੀਆ ਹੈ ਮੈਂ ਤਾਂ, ਕਹਿੰਦੀ ਹਾਂ ਮੋਬਾਇਲ ਫੋਨ ਦੇ ਫ ਫਾਇਦੇ ਵੀ ਨੇ ਅਸੀਂ ਲੋਕਾਂ ਨੂੰ, ਤਾਂ ਨੁਕਸਾਨ ਦੋਨੋਂ ਹੀ
ਬਿਲਕੁਲ। ਬਿਲਕੁਲ।
ਆਪ ਦੇ ਉੱਪਰ, ਸਾਡੇ ਉੱਤੇ ਡਿਪੈਂਡ ਹੈ। ਕਿ, ਉਹਦਾ ਫਾਇਦਾ ਉਠਾਉਂਨੇ ਆ ਕਿ, ਕੀ ਕਰਦੇ ਹਾਂ। ਨਹੀਂ ਚਲੋ, ਵਧੀਆ ਲੱਗਿਆ ਤੁਹਾਡੇ, ਗਦ ਗੱਲ ਕੀਤੀ ਤਾ ਪਤਾ ਪਤਾ ਲੱਗ ਜਾਂਦਾ ਨਾ ਬੰਦੇ ਨੂੰ ਕਿ, ਮੋਬਾਇਲ ਨੂੰ ਕਿਵੇਂ- ਕਿਵੇਂ ਬੰਦੇ ਨੂੰ ਯੂਜ ਕਰਨਾ ਚਾਹੀਦਾ। ਸਹੀ ਤਰੀਕੇ ਦਾ ਸਾਨੂੰ, ਸਹੀ ਤਰੀਕੇ ਨਾਲ ਯੂਜ ਕਰਨਾ। ਚਾਹੀਦਾ ਮੋਬਾਈਲ ਫੋਨ, ਦਾ‌
ਬਿਲਕੁਲ। ਸਭ ਨੂੰ ਸੋਚ ਹੋਣੀ ਚਾਹੀਦੀ ਹੈ। ਹਾਂਜੀ।
ਚਲੋ ਵਧੀਆ ਲੱਗਿਆ, ਤੁਹਾਡੇ ਨਾਲ ਗਲ
ਸੇਮ- ਸੇਮ ਏਅਰ ਜੀ।
ਠੀਕ ਹੈ। ਸਤਿ ਸ਼੍ਰੀ ਅਕਾਲ ਜੀ।
ਜੀ। ਹ